ਹੈਲੋ,
ਹੈਲੋ,
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ- ਚਾਲ?
ਵਧੀਆ ਤੁਸੀਂ ਦੱਸੋ?
ਆਵਾਜ਼ ਬੜੀ ਘੱਟ ਆ ਰਹੀ ਤੁਹਾਡੀ।
ਹੈਲੋ, ਹੁਣ ਆਈ ਤੇਜ।
ਹਾਂਜੀ।
ਖਾਵੋ ਬਸ।
ਪਹਿਲਾਂ ਤਾਂ ਤੁਸੀਂ ਜੋ ਪਿੱਛੇ ਕੁਛ ਚੱਲ ਰਿਹਾ ਤੁਾ ਤੁਸੀਂ ਉਹ ਬੰਦ ਕਰੋ।
ਹਾਂਜੀ, ਹੁਣ ਬੋਲੋ।
ਹੁਣ ਬੋਲੋ।
ਹੋਰ ਕੀ ਕਰ ਰਹੇ?
ਕੁਛ ਨੀ, ਚਾਹ ਪੀ ਕੇ ਹਟੇ ਸੀ।
ਅੱਛਾ -ਅੱਛਾ। ਹੋਰ ਰੋਟੀ -ਰੋਟੀ ਖਾ ਲਈ ਦੁਪਹਿਰ ਦੀ।
ਹਾਂਜੀ -ਹਾਂਜੀ। ਅੱਜ ਭਿੰਡੀਆਂ ਬਣਾਈਆਂ ਸੀ ਆਪਾਂ।
ਭਿੰਡੀਆਂ ਵੀ ਬਣਾਆਂ ਸੀਂ। ਠੀਕ ਹੈ।
ਬੱਚੇ ਖ਼ੁਸ਼ ਹੋ ਕੇ ਖਾਂਦੇ ਨੇ।
ਅੱਛਾ- ਅੱਛਾ। ਤੇ, ਜਾ ਰਹੇ ਸਕੂਲ ਬੱਚੇ।
ਹਾਂਜੀ।
ਬੱਚੇ ਸਕੂਲ ਜਾ ਰਹੇ ਆ।
ਹਾਂਜੀ -ਹਾਂਜੀ ਸਕੂਲ ਜਾ ਰਹੇ ਬੱਚੇ, ਗਰਮੀ ਬੜੀ ਹੈ।
ਹੂ, ਉਹ ਤੇ ਹੈ ਨਹੀਂ ਤਾਂ ਹੁਣ ਤਾਂ।
ਨਾ- ਨਾ ਸਾਡੇ ਨੀ ਇਥੇ- ਪਈ ਬਾਰਿਸ਼। ਨਾ ਸਾਡੇ ਤਾਂ ਜਿਨੀ-
ਚਦਾ ਕੀ ਧੁੱਪ- ਤੁਹਾਡੇ ਧੁੱਪ ਏ।
ਹੋਰ।
ਅੱਛਾ। ਲੁਧਿਆਣੇ ਤਾਂ ਬਾਰਿਸ਼ਾਂ ਹੋ ਰਹੀਆਂ ਤਿੰਨ ਦਿਨ ਹੋ ਗਏ ਠੰਡਾ ਮੌਸਮ ਹੈ। ਕੋਈ ਨਹੀਂ ਭੇਜ ਦਿੰਦੇ ਹਾਂ। ਔਡਰ ਕਰ ਲੈਂ ਤੁਸੀਂ ਹੁ।
ਹੋਰ।
ਵਧੀਆ।
ਤੁਸੀਂ ਕੀ ਕਰਦੇ।
ਕੁਛ ਨਹੀਂ ਵ ਬੈਠੇ ਦੇ ਸੀ
ਅਛਾ ਪੀ ਲਿਆ-
ਹਾਂਜੀ-
ਆਵਾਜ਼ ਨਾ ਬੜੀ ਘੱਟ ਆ ਰਹੀ ਤੁਹਾਡੀ-
ਉਹ ਪਤਾ ਨੀ ਸ਼ਾਇਦ ਸਪੀਕਰ ਦਿੱਕਤ ਹੈਗੀ ਫੋਨ ਦੀ ਨਾ
ਅਛਾ- ਅਛਾ।
ਹਾਂਜੀ- ਹਾਂਜੀ।
ਹੁ
ਹੋਰ ਫੇਰ ਪੜ੍ਹਾਈ ਕਿਵੇ ਚੱਲਦੀ ਬੱਚਿਆਂ ਦੀ
ਬੱਚਿਆਂ ਦੀ ਪੜ੍ਹਾਈ ਵਧੀਆ-
ਚਲੋ ਵਧੀਆ ਚਲੋ ਵਧੀਆ ਵਧੀਆ ਹੀ ਚਲਨੀ ਚਾਹੀਦੀ-
ਵਧੀਆ ਚੱਲ ਰਹੀ ਬਸ ਅਜ ਫੰਗਸ਼ਨ ਸੀਗਾ ਸਕੂਲੇ
ਕਿਸ ਚੀਜ਼ ਦਾ
ਬਸ ਇਹਨਾਂ ਦੇ ਹੁੰਦੇ ਰਹਿਦੇ ਨੇ ਕੋਈ ਨੀ ਕੋਈ ਮੈਨੂੰ ਲੱਗਦਾ ਉਹਦਾ ਸੀਗਾ ਇਹਨਾਂ ਦੀ ਫੇਅਰਵੈਲ ਪਾਰਟੀ ਜਿਹੀ ਸੀਗੀ ਸਕੂਲੇ-
ਅੱਛਾ-
ਉਹਦੇ ਕਰਕੇ-
ਉਹ ਤਾਂ ਫੇਰ ਹੋਦੀ ਨਾ ਆਖਰੀ ਸਾਲ ਮਤਲਬ ਓਦੋ- ਜਦੋਂ ਸੈਸ਼ਨ ਖ਼ਤਮ ਹੋਇਆ ਹੋਵੇ-
ਹਾਂ -ਹਾਂ-
ਤੇ ਹੁਣ ਕਰਦੇ-
ਪਤਾ ਨੀ ਹੁ ਅ ਕਾਹਦੀ ਸੀ ਮੈਨੂੰ ਨੀ ਪਤਾ- ਮੈਸੀਜ ਪਰ ਏਦਾਂ ਹੀ ਆਏ ਦਾ ਸੀ ਪਰ ਸਕੂਲ ਤਾਂ ਜਾਣਾ ਸੀ ਅੱਜ ਵੀ ਏ ਗਿਆ ਨੀ।
ਗਿਆ ਨਹੀ।
ਕਹਿੰਦਾ ਫੰਗਸ਼ਨ ਦਖਾਣਾ ਗਿਆ ਨਹੀ -
ਅੱਛਾ- ਅੱਛਾ
ਕੱਲ ਫੇਰ ਛੁੱਟੀ ਹੈ।
ਆਹੋ ਕੱਲ ਸੈਕਿੰਡ ਸੈਟਰਡੇ ਏ-
ਹਾਂ-
ਹੁ ਉਥੇ ਤਾਂ ਸਵੇਰ ਤੋਂ ਲੈ ਕੇ ਰਾਤ ਤੱਕ ਬਾਰਿਸ਼ ਹੀ ਆਂਦੀ ਰੀ।
ਹਾਂ- ਹਾਂ ਏਂਨੀ ਬਾਰਿਸ਼ ਪੈ ਗਈ ਤੁਹਾਡੇ-
ਹੋਰ ਕੀ ਇਹ ੳਨੂੰ ਹੁਣ ਰੱਖੀਏ ਥੋੜੇ ਦੇਰ ਲਈ ਬਸ
ਅੱਛਾ ਇੱਥੇ ਤਾਂ ਬੜੀ ਤੇਜ਼ ਧੁੱਪ ਆ, ਬੋ ਗਰਮੀ ਹੋਈ ਦੀ ਸਗੋ।
ਇਥੇ ਠੰਡਾ ਮੌਸਮ ਹੋਇਆ ਦਾ।
ਓਦਾਂ ਹੈ ਕਿ ਥੋੜੀ ਵਿਚ ਹਵਾ ਚੱਲਦੀ ਨਾ ਠੰਡੀ ਠੰਡੀ ਤੇ ਜਦੋਂ ਠੰਡੀ ਹਵਾ ਚੱਲਦੀ ਨਾ ਸੋਚ ਰਹੇ ਸੀ ਮੈਂ ਕਿਤੇ ਬਾਰਿਸ਼ ਪੈ ਰਹੀ ਹੈ ਲੱਗਦਾ
ਪੱਖੇ ਵੀ ਅਸੀਂ ਮਤਲਬ ਵਿੱਚ ਵਿੱਚ ਬੰਦ ਕਰ ਕਰਦੇ ਪਏ ਆ।
ਹੂੰ, ਹੂੰ ਤੇ ਫਿਰ ਲਗਾਤਾਰ ਪੈਣੀ ਤੇ ਫਿਰ ਥੋੜਾ ਮੌਸਮ ਠੰਡਾ ਹੋ ਜਾਂਦਾ। ਵੈਸੇ ਬਰਸਾਤਾਂ 'ਚ ਜਦੋਂ ਲਗਾਤਾਰ ਬਾਰਿਸ਼ ਆਏ ਤੇ, ਥੋੜ੍ਹੀ ਠੰਡ ਹੋ ਜਾਂਦੀ ਹੈ।
ਹਾਂ ਜ ਤਿੰਨ ਦਿਨ ਹੋ ਗਏ ਲਗਾਤਾਰ ਚੱਲ ਰਹੀ ਹੈ। ਹਾਂ, ਉਹ ਤੇ ਹੈ। ਹਾਂ ਉਹ ਤੇ ਹੈ। ਹੁੰਮਸ ਵਾਲਾ ਹੋ ਜਾਏਗਾ।
ਉਹ ਜ਼ਿਆਦਾ ਗੰਦੀ, ਗਰਮੀ-
ਹਾਂ, ਉਹ ਵੀ, ਸਹੀ ਗੱਲ ਹੈ। ਸਕੂਲੋ ਲੈ ਕੇ ਆਉਣਾ ਬੱਚਿਆਂ ਨੂੰ, ਪੂਰੇ ਗਿਲੇ ਹੋ ਕੇ ਆਏ ਆ
ਘਰ ਸਭ ਵਧੀਆ-
ਹਾਂਜੀ- ਹਾਂਜੀ ਸਭ ਵਧੀਆ, ਤੁਸੀ ਦੱਸੋ-
ਹੈਲੋ-
ਮੈ ਕਿਹਾ ਤੁਸੀ ਦੱਸੋ
ਹੈਲੋ-
ਹੈਲੋ, ਮੈ ਕਿਹਾ ਤੁਸੀ ਦੱਸੋ, ਸਾਡੇ ਤੇ ਵਧੀਆ ਨੇ-
ਹੈਲੋ
ਹੈਲੋ
ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹੈਲੋ, ਆਵਾਜ਼ ਨਹੀਂ ਆ ਰਹੀ ਕੀ? ਹੈਲੋ ਹੈਲੋ ਹੈਲੋ